ਹੈਲੋ।
ਸਸ ਸ਼੍ਰੀੳ ਕਾਲ ਜੀ।
ਸਸ ਸ੍ਰੀ ਕਾਲ ਜੀ।
ਹੋਰ ਠੀਕ ਔ।
ਹਾਂਜੀ।
ਹੋਰ ਕੀ ਕਰ ਰਹੇ ਔ।
ਹਾਂਜੀ ਬਸ ਵੇਲੇ ਹੋਏ ਆ ਕੱਪੜੇ-ਕੁੱਪੜੇ ਧੋਤੇ ਸੀ ਹੁਣ ਵੇਲੇ ਹੋਏ ਆ।
ਅੱਛਾ ਜੀ ਹੋਰ ਰੋਟੀ ਬਣਾ ਲੀ ਨੇ।
ਹਾਂਜੀ, ਰੋਟੀ ਬਣਾ ਲਈ ਏ ਅਸੀਂ ਆਲੂ ਗੋਭੀ ਬਣਾਇਆ ਔਰ ਉਹ ਖਾਇਆ ਇਨਾ ਬੱਚਿਆਂ ਨੇ। ਹ ਤੁਸੀਂ ਕੀ ਖਾਯਾ ਅੱਜ ਹਾਂਜੀ, ਪਨੀਰ ਦੀ ਰੋਟੀ ਬਣਾ ਲੈਨੀ ਆ।
ਅਸੀਂ ਅੱਜ ਮ ਮੂੰਗੀ ਧੋਤੀ ਦਾਲ ਬਣਾਈ ਏ ਨਾਲ ਫੁਲਕੇ ਬਣਾਏ ਨੇ ਹੁਣੇ ਆਣਗੇ ਤੇ ਖਿਚੜੀ ਬਣਾਣੀ ਏ।
ਅੱਛਾ, ਤੇ ਤੁਸੀਂ ਕੀ-ਕੀ ਬਣਾ ਲੈਂਦੇ ਔ।
ਸਾਰਾ ਕੁੱਛ ਆ ਜਾਂਦਾ, ਬਸ ਜੋ ਅੱਜ ਕੱਲ ਦੀ ਡਿਸ਼ਿਸ ਹੈਗੀਆ ਨੇ ਨਾ ਐ ਨੀ ਬਣਦੀਆਂ ਹੈਗੀਆ ਉਵੇਂ ਖੜੀ। ਚਾਵਲ, ਰਾਜਮਾਂ ਚਾਵਲ, ਛੋਲੇ ਚਾਵਲ ਏ ਜਿਵੇਂ ਖਿਚੜੀ ਵਗੈਰਾ, ਦਾਲਾ-ਦੁਲਾ ਸਭ ਬਣ ਜਾਂਦੀਆ ਨੇ।
ਪੋਹਾ ਬਣਾ ਲੈਂਦੇ ਔ ਤੁਸੀਂ?
ਹਾਂਜੀ।
ਕਿਵੇਂ ਬਣਾਂਦੇ ਔ ਤੁਸੀਂ ਪੋਆ?
ਪੈਲੇ ਪੋਹੇ ਨੂੰ ਪੈ ਕੇ ਰੱਖਣੇ ਆ, ਇੱਕ ਸਾਈਡ ਪਿਆਜ਼ ਟਮਾਟਰ, ਹਰੀ ਮਿਰਚ, ਸ਼ਿਮਲਾ ਮਿਰਚ, ਮ ਟਰ ਜੋ-ਜੋ ਸਾਡੀ ਇੱਛਾ ਹੈਗੀ ਅਸੀਂ ਓ ਪਾ ਸਕਨੇ ਆ ਓਨੂੰ ਤੜਕਾ ਲਗਾਣਾ ਤੇਲ ਦਾ ਯਾ ਰੀਫਾਂਇਡ ਦਾ ਓਨੂੰ ਭੁੰਨ ਕੇ ਉਸ ਤੋਂ ਬਾਅਦ ਜੋ ਪੋਹਾ ਹੈਗਾ, ਓਨੂੰ ਭੇ ਕੇ ਰੱਖਣਾ ਹੈਗਾ ਆ। ਜਿਦੋਂ ਮਸਾਲਾ ਰੈਡੀ ਹੋ ਜਾਏਗਾ, ਰਾਈ ਪਾਣੀ ਥੋੜ੍ਹੀ ਜਿ ਜ਼ਿਆਦਾ ਨਈਂ। ਸਵਾਦ ਦੇ ਅਨੁਸਾਰ ਜਿੰਨੀ ਕੁ ਮਤਲਬ ਇੰਨਸਾਨ ਖਾ ਵੀ ਦੇ। ਪੋਹੇ ਨੂੰ ਚੰਗੀ ਤਰ੍ਹਾਂ ਨਿਚੋੜ ਕੇ, ਉਸ ਤੋਂ ਬਾਅਦ ਓਦੇ ਵਿੱਚ ਸੱਟ ਦੇਣਾ ਸੇਕਾ ਲੱਗਣ ਤੋਂ ਬਾਅਦ ਰੈਡੀ ਏ ਪੋਹਾ, ਅਗਰ ਸੌਸ ਨਾਲ ਖਾਣਾ, ਸੋਸ ਨਾਲ ਖਾ ਲੋ ਆਪਣੇ ਉਤੇ ਐ।
ਤੇ ਸਿੰਪਲ ਖਾਣਾ ਤੇ ਵੈਸੇ ਈ ਖਾਲੇ ਨੇਂ
ਆ ਹਾਂਜੀ, ਹਾਂਜੀ। ਕਈ ਖਾ ਲੈਂਦੇ ਨੇ ਸੋਸ ਨਾਲ ਕਈ ਓਵੇ ਬਣਾ ਲੈਂਦੇ ਨੇ ਗ੍ਰੀਨ ਚਿੱਲੀ। ਕਈ ਚਾਅ ਨਾਂ ਲੱਲ ਲੈਂਦੇ ਨੇ, ਜਿਵੇਂ ਨਾਸ਼ ਤਾ ਹੋ ਜਾਂਦਾ ਲਾਈਟ ਵੇਟ
ਹਂ।
ਹਾਂਜੀ।
ਹਂ, ਮਨਚੂਰੀਅਨ ਬਣਾ ਲੈਂਦੇ ਤੁਸੀਂ?
ਮਨਚੂਰੀਅਨ ਬਣਾਏ ਨੇਂ, ਪਰ ਇੰਨਾ ਕਾਮਯਾਬ ਨਈਂ ਹੋਇਆ ਹੈਗਾ।
ਕਿਉਂ ਉ ਤੇ ਆਸਾਨ ਹੇਗਾ ਐ।
ਘੀਏ ਦੇ ਵੀ ਬਣਾ ਲੈਂਣੇ ਆਂ, ਔਰ ਦੂਸਰੇ ਬੰਦ ਗੋਭੀ ਦੇ ਵੀ ਬਣਾਣੇ ਆਂ। ਬਣ ਬਣ ਤੇ ਜਾਂਦੇ ਨੇਂ। ਹਾਂਜੀ।
ਤੁਸੀ ਬਣਾਏ ਨੇ ਕਦੀ?
ਆ ਹਾਂਜੀ।
ਹਾਂਜੀ, ਬਨਾ ਤੇ ਸਾਰਾ ਕੁਛ ਲਈ ਦਾ ਆ ਹੋਰ ਤੁਸੀਂ ਕੀ ਕਰੇ ਓ? ਹੋ ਗੇ ਵੇਲੇ
ਬਸ ਹੁਣੇ ਵੇਲੇ ਹੋਏ ਆਂ ਤੇ ਤੁਸੀਂ ਗਏ ਕਿੱਥੇ ਸੀ, ਬਾਰ ਕਿਧਰੇ ਗਏ ਓ ਘੁੰਮਣ ਬਸ
ਹਾਂਜੀ, ਅਸੀਂ ਮੈਂ ਆਪਣੇ ਪੇਕੇ ਗਈ ਸੀ। ਮੁਕੇਰੀਏ, ਪੰਜਾਬ ਪੰਜਾਬ ਵਾਲੀ ਸਾਈਡ ਏ ਇਹ ਹੈਗਾ ਐ ਗੁਰਦਾਸਪੁਰ ਦੇ ਕੋਲ, ਦਰਬਾਰ ਸਾਹਿਬ ਜਾਂਣੇ ਆਂ ਨਾਂ ਅਸੀਂ
ਉਸ ਤੋਂ ਦੋ-ਤਿੰਨ ਕੰਟੇ ਅੱਗੇ ਹੈਗਾ ਆ, ਉੱਧਰ ਗਏ ਸੀ ਅਸੀਂ ਟ੍ਰੇਨ ਚ ਗੈ ਸੀ ਬੱਸਾਂ ਤੇ ਤੇ ਕਿਰਾਏ ਬੋਤ ਨੇ ਤਾਨੂੰ ਪਤਾ ਏ ਆ।
ਅੱਛਾ।
ਹਾਂਜੀ ਟ੍ਰੇਨ ਤੇ ਗੇ ਸੀ ਜਰਨਲ ਤੇ ਹਾਂਜੀ, ਹਾਂਜੀ ਜੋ ਅੰਮ੍ਰਿਤਸਰ ਜਾਂਦੀ ਏ
ਅੱਛਾ।
ਹਾਂਜੀ।
ਤੇ ਕਿੰਨਾ ਟੈਮ ਲੱਗਦਾ ਗੱਡੀ ਤੇ
ਐ ਟ੍ਰੇਨ ਤੇ ਦਸ ਕੰੰਟੇ ਲੱਗਦੇ ਨੇਂ, ਅਗਰ ਅਸੀਂ ਜਾਈਏ ਬੱਸੇ ਫਿਰ ਬਾਰਾਂ ਲੱਗਦੇ ਨੇਂ।
ਬਾਰਾਂ ਘੰਟੇ।
ਹਾਂਜੀ, ਸਫ਼ਰ ਤੇ ਬੋਤ ਲੰਬਾ ਏ ਪਰ ਕੀ ਕਰੀਏ
ਅੱਛਾ
ਅਆ ਹਾਂਜੀ
ਹਂ, ਫੇਰ ਤੇ ਖਰਚਾ ਬੜਾ ਹੋ ਜਾਂਦਾ ਓੱਥੇ
ਬੋਹਤ ਜ਼ਾਦਾ ਪਰ ਕੀ ਕਰੀਏ ਹੁਨ ਤਾਨੂੰ ਪਤਾ ਜਿੱਥੇ ਆਨਾ-ਜਾਨਾ ਪੈਂਦਾ ਉੱਥੇ ਪੈਦਾਂ ਤੇ ਹੈ ਈ ਏ
ਤਾਂ ਰਸਤੇ ਚ ਖਾਨਾ-ਪੀਨਾ ਬੱਚਿਆਂ ਦਾ ਵੀ ਹੁੰਦਾ ਹੈਗਾ
ਹਾਂਜੀ। ਉਵੇਂ ਤੇ ਅਸੀਂ ਕਰੋਂ ਈ ਤਿਆਰੀ ਕਰਕੇ ਲੈ ਕੇ ਜਾਈ ਦੀਏ ਨਿਆਨਿਆਂ ਦੇ ਪਾਪੜ-ਪੂਪੜ ਜਿਵੇਂ ਜੂਸ ਦੀ ਬੋਟਲਾਂ ਘਰੋਂ ਈ ਲੈ ਕੇ ਜਾਈਦਾ ਕਿਉਂਕਿ ਰਸਤੇ ਚ ਤੰਗ ਨਾਂ ਕਰਨ ਤਾਨੂੰ ਪਤਾ ਰਸਤੇ ਚ ਉਸ ਤੋਂ ਵੀ ਮਹੰਗੀਆਂ ਚੀਜ਼ਾਂ ਹੁੰਦੀਆਂ ਨੇ ਔਰ ਨਿਆਨੇ ਤੇ ਵੈਸੇ ਮਗਰ ਪੈ ਜਾਂਦੇ ਨੇ ਲੈ ਕੇ ਈ ਦੋ
ਹੂ ਹੂ ਪਹੁੰਚੇ ਤੇ ਫੇਰ ਉੱਥੇ, ਤੁਸੀਂ ਆਪਨੇ ਘਾਰ ਗਏ ਸੀ ਤੁਸੀਂ
ਹਾਂਜੀ ਹਾਂਜੀ ਮੈਂ ਪੰਦਰਾਂ ਦਿਨ ਲਗਾ ਕੇ ਆਈ ਹਾਂ ਘੁੰਮਣ ਗਈ ਸੀਗੀ ਨਾਲੇ ਮੰਮੀ ਬਿਮਾਰ ਸੀ ਅਸੀ ਤਾਂ ਥੋੜ੍ਹਾ ਪਤਾ ਕਰਨ ਗਏ ਸੀਗੇ ਥੋੜ੍ਹਾ ਬਹੁਤਾ ਘੁੰਮ ਫਿਰ ਕੇ ਵੀ ਆਏ ਆ ਸਾਡੇ ਉੱਥੇ ਮੰਦਿਰ ਹੈਗਾ ਨੇ ਕਾਠਗੜ੍ਹ ਬੜੀ ਵਧੀਆ ਵਿਊ ਹੈਗਾ ਉੱਧਰ ਦਾ, ਮਤਲਬ ਸ਼ਿਵ ਜੀ ਦਾ ਮੰਦਿਰ ਹੈਗਾ ਆ। ਤੇ ਓਧਰ ਘੁੰਮ ਕੇ ਆਏ ਹਾਂਜੀ ਉੱਧਰ ਘੁੰਮ ਕੇ ਆਏ ਆ ਉ ਮਤਲਬ ਕਾਫ਼ੀ ਵਧੀਆ ਵਿਊ ਹੈਗਾ ਉੱਧਰ ਅੱਛਾ ਜੀ
ਹੋਰ ਕੀ ਕੀ ਵੇਖਿਆ
ਹੋਰ ਅਸੀਂ ਕੱਪੜੇ ਕੱਪੜਿਆਂ ਦੀ ਸ਼ੋਪਿੰਗ ਕੀਤੀ ਏ ਮਾਰਕੀਟ ਗਯੇ ਸੀਗੇ ਤੇ ਉੱਧਰ ਕੁਛ ਖਾਣ ਪੀਣ ਗਏ ਸੀ ਪਰ ਅਸੀਂ ਬਾਹਰ ਤਾਂ ਬਹੁਤ ਘੱਟ ਖਾਂਨੇ ਆਂ ਮੰਮੀ ਘਾਰ ਈ ਬਣਾ ਦਿੰਦੇ ਨੇ, ਏਨੇ ਮੋਮੋਸ ਕੀ ਢੋਕਲਾ ਸਾਰਾ ਕੁਛ ਘਾਰ ਬਣਾ ਦਿੱਤਾ ਭੱਲੇ ਵਗੈਰਾ, ਬਾਹਰ ਨੀ ਸਾਡੇ ਉੱਥੇ ਖਾਣ ਦਿੰਦੇ ਹੈਗੇ ਅਸੀਂ ਤੇ ਇੱਥੇ ਵੀ ਬਹੁਤ ਕੱਟ ਖਾਂਨੇ ਆਂ, ਘਰ ਹੀ ਬਣਾ ਲਈ ਦਾ ਆ
ਹਾਂਜੀ ਹੈਲੋ
ਅਸੀਂ ਬਹੁਤ ਘਟ ਬਾਹਰ ਦਾ ਖਾਂਨੇ ਆਂ ਘਾਰ ਦਾ ਹੀ
ਬਾਹਰ ਦਾ ਤਾਂ ਖਾਣਾ ਹੀ ਨੀ ਚਾਹੀਦਾ, ਕਈ ਵਾਰੀ ਬਿਮਾਰ ਹੋ ਜਾਂਦੇ ਨੇ ਖਾ ਕੇ ਨਈ ਜੋ ਬਨਾ ਬਣਾਣਾ ਐ, ਆਪਨੇ ਘਾਰ ਬਣਾ ਲੋ ਉਹ ਖਾਓ ਤੁਸੀਂ ਜਿਵੇਂ ਪਾਸਤਾ ਉਹ ਖਾ
ਪਰ ਅੱਜ-ਕੱਲ੍ਹ ਤੁਹਾਨੂੰ ਪਤਾ ਨਿਆਣੇ ਕਿ ਕਿੱਥੇ ਹਟਦੇ ਨੇ, ਉਹਨਾਂ ਨੇ ਜਿਹੜੀ ਚੀਜ਼ ਖਾਣੀ ਐ ਉਹ ਤਾਂ ਲੈਣੀ ਹੀ ਲੈਣੀ ਏ ਬਥੇਰੀ ਵਾਰੀ ਕਹਿੰਨੇ ਆ ਏ ਚੀਜ਼ ਨੀ ਖਾਣੀ, ਏ ਗੰਦੀ ਏ ਉਹ ਲੈਣੀ ਲੈਣੀ ਏ ਉਹਨਾ ਨੇ, ਫੇਰ ਵੀ ਚਲੋ ਅਸੀ ਘਰ ਬਣਾ ਦੇਈ ਦਾ, ਕਿਉਂਕਿ ਪਤਾ ਐ ਬਾਹਰ ਓਇਲ ਗੰਦਾ ਹੁੰਦੈ ਐ ਪਤਾ ਕਿੰਨੇ ਦਿਨਾਂ ਦਾ ਤੇਲ ਹੁੰਦਾ ਜਿਹੜਾ ਯੂਜ ਕਰਦੇ ਨੇ।
ਹਾਂ ਉਹ ਨੁਕਸਾਨ ਕਰਦਾ
ਹਾਂਜੀ ਬਿਲਕੁਲ ਐ ਤੇ ਹੈ ਹੀ ਐ।
ਤੁਸੀਂ ਉੱਥੇ ਫੇਰ ਕਿੰਨੇ ਦਿਨ ਰਹੇ ਓ?
ਸਿਰਫ ਪੰਦਰਾਂ ਦਿਨ।
ਅੱਛਾ-ਅੱਛਾ।
ਇੱਕ ਦਿਨ ਤੇ ਜਾਣ ਜਾਣ ਦਾ ਲੱਗ ਜਾਂਦਾ ਐ, ਹਾਂਜੀ ਇੱਕ ਦਿਨ ਜਾਣ ਦਾ ਲੱਗ ਜਾਂਦਾ, ਦੋ ਦਿਨ ਥਕਾਵਟ ਲੈਂਦੀ ਨੂੰ ਲੱਗ ਜਾਂਦੇ ਤਿੰਨ ਦਿਨ ਉਸ ਤੋਂ ਬਾਅਦ ਥੋੜ੍ਹਾ ਬਹੁਤਾ ਅਡਜਸਟਮੈਂਟ ਹੁੰਦੀ ਏ। ਫੇਰ ਉਸ ਤੋਂ ਬਾਅਦ ਤੁਹਾਨੂੰ ਪਤਾ ਫੇਰ ਆਣ-ਜਾਣ ਦੀ ਤਿਆਰੀ ਵਾਪਸੀ ਕਰਨੀ ਪੈਂਦੀ ਹੈਗੀ ਐ। ਇੰਨਾ ਰੁਕੇ ਨੀ ਕਿਉਂਕਿ ਗਰਮੀ ਬਹੁਤ ਸੀ ਉੱਥੇ, ਬਹੁਤ ਜ਼ਿਆਦਾ ਗਰਮੀ ਸੀ ਗੀ।
ਹੂ ਹੂ
ਹਾਂਜੀ ਆਜ ਤੇ ਇੱਥੇ ਮੌਸਮ ਠੀਕ ਸੀ ਆਪਣੇ ਜਗਾਦਰੀ, ਇੱਥੇ ਥੋੜਾ ਫਰਕ ਪੈ ਗਿਆ ਅੱਜ ਬਰਸਾਤ-ਬਰਸੂਤ ਆਈ ਹੈਗੀ ਏ।
ਅੱਛਾ, ਬਰਸਾਤ ਆਈ ਇੱਥੇ?
ਹਾਂਜੀ।
ਸਾਡੇ ਉੱਥੇ ਤੇ ਬੜੀ ਗਰਮੀ ਹੈਗੀ।
ਅੱਛਾ ਜੀ ਨਹੀਂ ਇੱਥੇ ਤੇ ਆਈਏ ਬਰਸਾਤ ਆਈ ਏ ਅਸੀਂ ਕੱਪੜੇ ਧੋਤੇ ਸੀ ਨਾ ਅੱਜ। ਹੁਣੇ ਅਸੀਂ ਵੀ ਵਿਹਲੇ ਹੋਏ ਆ ਕੱਪੜੇ-ਕੁੱਪੜੇ ਧੋ ਕੇ ਘਰ ਦਾ ਕੰਮ ਕਰਕੇ।
ਅੰਮ੍ਰਿਤਸਰ ਗਏ ਸੀ।
ਅੱਛਾ ਜੀ ਠੀਕ ਰਿਹਾ ਉੱਥੇ ਦਰਸ਼ਨ ਹੋ ਗਏ ਨੇ ਵਧੀਆ? ਦਰਸ਼ਨ ਵਧੀਆ ਹੋ ਗਏ ਨੇ?
ਦਰਸ਼ਨ ਬੋਤ ਵਧੀਆ ਹੋਏ ਨੇ, ਤੇ ਘੁੰਮ ਕੇ ਆਏ ਹਾਂ ਓ ਥੇ ਬਾਬਾ ਦੀਪ ਬਾਰੇ ਦਰਸ਼ਨ ਕੀਤੇ ਬਾਬਾ ਦੀਪ ਸਿੰਘ ਦੇ ਗੁਰਦੁਆਰੇ ਗਏ। ਉਥੇ ਚੁਪਹਿਰਾ ਕੀਤਾ। ਪੰਜ ਪਾਠ ਜਪੁਜੀ ਸਾਹਿਬ ਜੀ ਦੇ, ਦੋ ਚੌਪਈ ਸਾਹਿਬ ਜੀ ਕਿਤੀ ਏ। ਔਰ ਸੁਖਮਨੀ ਸਾਹਿਬ ਜੀ ਦਾ ਪਾਠ ਕਰਕੇ ਨਾ, ਫੇਰ ਅਸੀਂ ਹੂੰ। ਆਨੰਦ ਸਾਹਿਬ ਅਰਦਾਸ ਕੀਤੀ ਫੇਰ ਭੋਗ ਪਿਆ ਫੇਰ ਤਾਂ ਆਏ ਉੱਥੋਂ।
ਇਹ ਤੇ ਫੇਰ ਦਰਬਾਰ ਸਾਹਿਬ ਲੱਗਦਾ ਹੋਣਾ ਹ ਨਾ, ਸ਼ਹੀਦਾਂ ਸਾਹਿਬ।
ਹਾਂ ਸ਼ਹੀਦਾਂ ਸਾਹਿਬ ਹਾਂਜੀ।
ਅੱਛਾ ਜੀ, ਉੱਥੇ ਤੇ ਰਸ਼ ਹੀ ਬੜਾ ਹੁੰਦਾ ਏ ਆ।
ਰਸ਼ ਹੈ ਗਾ ਸੀ ਬੜਾ ਈ ਰਸ਼ ਸੀ। ਤੇ ਫੇਰ ਉਸ ਤੋਂ ਬਾਅਦ ਅਸੀਂ ਅੱਗੇ ਗੁਰਦੁਆਰੇ ਗਏ, ਚਾਰ-ਪੰਜ ਲੈ ਕੇ ਗਏ ਸੀ ਉੱਥੇ ਉਹ ਬਾਬਾ ਜੀ। ਕੀ ਨਾਮ ਏ ਉਹ ਪਿਆਜ ਤੇ ਪਰ ਪਰਸ਼ਾਦਾ ਮਿਲਦਾ ਨੀ ਓਸ
ਬਾਬਾ ਬੁੱਢਾ ਜੀ ਦਾ ਉੱਧਰ ਕਿਤੇ ਹੈਗਾ ਗੁਰਦੁਆਰਾ ਇਨਾ ਦੇ ਵੀ ਹਾਂਜੀ- ਹਾਂਜੀ।
ਜਾਂਦੇ ਨੇ ਤੇ ਪਹਿਲੇ ਜੋੜੇ ਚ ਗਏ ਸੀ ਨਾ, ਅਸੀਂ ਫੇਰ ਗਏ ਸੀ ਤੇ ਫੇਰ ਉਥੇ-ਉਥੇ
ਤੇ ਉਧਰ ਦੀ ਘੁੰਮਣ ਦੀ ਵਧੀਆ ਜਗਾ ਕਿਹੜੀ ਹੈਗੀ ਜੇ?
ਹਾਂਜੀ।
ਘੁੰਮਣ ਦੀ ਜਗਾ ਕਿਹੜੀ ਵਧੀਆ ਹੈਗੀ ਉੱਥੇ?
ਅ ਅ ਹ ਐ ਕਿੱਥੇ?
ਅੰਮ੍ਰਿਤਸਰ ਮਤਲਬ ਕਿੱਥੇ ਬੰਦਾ ਘੁੰਮ ਸਕਦਾ ਉੱਧਰ ਦਾ ਫੇਮਸ ਕੀ ਹੈਗਾ ਆ ਖਾਣ ਪਾਣ ਚ ਜਾਂ ਕੱਪੜਿਆਂ ਚ।
ਹਾਂ ਉੱਥੇ ਘੁੰਮ ਕੇ ਆਓ ਤੁਸੀਂ ਝੂਲੇ। ਖਾਣ- ਪੀਣ ਦਾ ਸਮਾਨ ਸਭ ਕੁਛ ਮਿਲਦਾ ਉੱਥੇ। ਉੱਥੇ ਬਰਸਾਤ ਵੀ ਐਨੀ ਬਰਸਾਤ ਐਏਨੀ ਬਰਸਾਤ ਆਈ ਆ ਉੱਥੇ। ਇੱਥੇ ਤੇ ਬੋਤ ਗਰਮੀ ਸੀ ਉੱਥੇ ਬਹੋਤ ਬਰਸਾਤ ਆਈ ਸੀ। ਸਾਰੇ ਭਿਗ ਗਏ, ਉਰ।
ਤੇ ਉੱਧਰ ਕੱਪੜੇ ਵਗੈਰਾ ਸਸਤੇ ਮਿਲਦੇ ਨੇ।
ਲੈ ਕੇ ਨੀ ਗਏ ਸੀ, ਤੇ ਫੇਰ ਆ- ਆਪਣੇ ਆਪ ਹੀ ਕੱਪੜੇ ਸੋਕ ਗਏ ਬਰਸਾਤ ਇਨੀ ਆਈ ਸੀ, ਫੇਰ ਆਪਣਾ ਅਸੀਂ - ਫ ਵਾਪਸੀ ਆਏ ਫਰੇ, ਹੁਣ ਤਾਂ ਫੇਰ ਵਾਪਿਸ ਆਏ, ਫੇਰ ਉਥੋਂ ਫੇਰ ਅਸੀਂ ਟਰੇਨ ਫੜੀ। ਟਰੇਨ ਛੇ ਆਲੀ ਪਕੜੀ ਅਸੀ। ਫੇਰ ਅਸੀਂ ਸਾਡੇ ਬਾਰਾਂ ਉਥੇ ਪਹੁੰਚ ਗਏ।
ਤੇ ਗਏ ਟ੍ਰੇਨ ਤੇ ਸੀ ਬੱਸ ਤੇ, ਟ੍ਰੇਨ ਤੇ ਗਏ ਸੀ ਬੱਸ ਤੇ?
ਅਸੀਂ ਟ੍ਰੇਨ ਤੇ ਜਾਂਦੇ ਹਾਂ ਜੀ।
ਅੱਛਾ ਜੀ ਠੀਕ ਹੈ ਜੀ ਠੀਕ ਹੈ।
ਖੁਸ਼ ਹੋ ਜਾਂਦੇ ਨੇ ਬੱਚੇ ਵੇਖਦੇ ਨੇ ਪੇੜ- ਪੌਧੇ ਰਸਤੇ ਵਿੱਚ, ਉਹ ਖੁਸ਼ ਹੋ ਜਾਂਦੇ ਨੇ। ਕਿੱਥੇ ਆ ਗਏ ਹੈਗੇ ਆ, ਅੱਛਾ ਬਸ ਵਿੱਚ ਤੇ ਪਤਾ ਹੀ ਲੱਗਾ। ਖਿੜਕੀ ਨੀ ਖੋਲਣ ਦਿੰਦੇ ਫੇਰ ਟ੍ਰੇਨ ਵਿੱਚ ਸਾਰਾ ਕੁੱਝ ਵਿਖਦਾ ਬੱਚਿਆਂ ਨੂੰ ਉਹ ਬੱਚੇ ਖੁਸ਼ ਹੁੰਦੇ ਨੇ ਉੱਥੇ ਫੇਰ ਕੋਈ ਚੀਜ ਰੱਖ ਕੋਈ ਚਾਹ ਪਾਣੀ ਕੋਝ ਮਿਲ ਜਾਂਦਾ ਪੀਣ ਵਾਸਤੇ ਖਾਣੇ ਆਪਣਾ ਹੀ ਹੁੰਦਾ ਨਾ ਸੀ ਫੇਰ ਆਪਣਾ
ਹਾਂਜੀ
ਪੁੱਛ ਦਿੰਦੇ ਨੇ ਫੇਰ ਅਸੀਂ ਸਾਡੇ ਬਾਰਾਂ ਰ ਫੇਰ ਉਸੀ ਫਿਰ ਅਹ ਟੈਂਪੂ ਲਿਆ ਫਿਰ ਅਸੀਂ ਆਪਣਾ ਕਾਰ ਆ
ਅੱਛਾ ਜੀ ਠੀਕ ਹੈ ਜੀ ਸਫ਼ਰ ਵਧੀਆ ਰਿਹਾ ਤੁਹਾਡਾ
ਦੋ ਦਿਨ ਲਗਾ ਕੇ ਆਏ ਅਸੀਂ ਹੋਰ ਬੱਚੇ ਵੀ ਖੁਸ਼ ਹੋ ਗਏ ਹਾਂ ਬਾਬਾ ਜੀ ਦੇ ਮੱਥਾ ਵੀ ਟੇਕ ਆਏ ਆਏ ਸੀ
ਹੂੰ ਐ ਤੇ ਹੈ ਈ ਏ ਤੇ ਉਧਰ ਕੱਪੜੇ ਵਗੈਰਾ ਮਿਲਦੇ ਹੋਣੇ ਨੇ ਸਸਤੇ ਰੇਟ ਤੇ ਹੀ ਹੈ ਨਹੀਂ
ਤੁਸੀਂ ਅੰਬਰਸਰ ਗਏ ਸੀ
ਇੱਕ ਅੱਧੀ ਵਾਰ ਗਏ ਆ ਮਤਲਬ ਗਏ ਆ ਪਰ ਤੁਹਾਨੂੰ ਪਤਾ ਰਸ਼ ਬੜਾ ਹੁੰਦਾ ਹੈ ਘੁੰਮਿਆ ਤਾਂ ਜਾਂਦਾ ਨੀ ਗਾ ਪਹਿਲਾਂ ਬੰਦਾ ਉੱਥੇ ਪਹੁੰਚਦਾ ਹੈ ਦਰਸ਼ਨ ਬਹੁਤ ਜ਼ਿਆਦਾ ਮੇਰੇ ਤੇ ਹੈ ਹੀ ਬੜੇ ਹਾਂਜੀ ਹਾਂਜੀ ਤੁਹਾਨੂੰ ਪਤਾ ਪਹਿਲੇ ਮਤਲਬ ਇਸ਼ਨਾਨ ਪਾਣੀ ਕਰੋ ਉਸ ਤੋਂ ਬਾਅਦ ਲੰਗਰ ਛਕੋ ਫੇਰ ਮੱਥਾ ਮੁਥਾ ਟੇਕਣ ਲੱਗੇ ਸਸ਼ਨਾਨ ਕਰਦੇ ਟਾਈਮ ਹੋ ਜਾਂਦਾ ਆ ਫਿਰ ਲਾਈਨ ਦੇ ਵਿੱਚ ਲੱਗੋ
ਬੱਚਿਆਂ ਵਾਸਤੇ ਕਮਰਾ ਵੀ
ਉਹ ਤੇ ਹੈ ਹੀ ਫਿਰ ਕਿੱਥੇ ਬੰਦਾ ਘੁੰਮ ਸਕਦਾ ਹੈਗਾ
ਹਾਂ ਅਸੀਂ ਤੇ ਗਠੜੀ ਘਰ ਚ ਰੱਖ ਦਿੱਤੀ ਸੀ ਨਾ ਸਮਾਨ ਤੇ ਉੱਥੇ ਆਪਣਾ ਅਸੀਂ ਮੱਥਾ ਟੇਕ ਕੇ ਫੇਰ ਉੱਥੇ ਸਮਾਨ ਚੱਕ ਲਿਆ ਸੀ ਜਿਵੇਂ ਜਾਣਾ ਹੈਗਾ ਤੇ ਉੱਥੇ ਫਿਰ
ਹਾਂਜੀ ਹਾਂਜੀ ਹਾਂਜੀ ਹਾਂਜੀ
ਫੇਰ ਆਪਣਾ ਅਲਮਾਰੀ ਕਿ ਅਲਮਾਰੀ ਦੇ ਵਿੱਚ ਆਪਣਾ ਸਮਾਨ ਰੱਖਤਾ ਸੀ ਸੇਫ ਔਰ ਆਪਣਾ ਚੁਪਹਿਰਾ ਕੀਤਾ ਤੇ ਫੇਰ ਆਪਣਾ
ਤੇ ਤੁਸੀਂ ਹਰ ਐਤਵਾਰ ਜਾਂਦੇ ਹੋ ਚੁਪਹਿਰਾ ਸਾਹਿਬ ਤੇ
ਚੰ ਚੰਗਾ ਜੀ ਫੇ ਸਤਿ ਸ੍ਰੀ ਅਕਾਲ ਜੀ
ਸਤਿ ਸ੍ਰੀ ਅਕਾਲ ਕਾਲ ਜੀ ਸਤ ਸ਼੍ਰੀ ਅਕਾਲ